ਕੀ ਗੱਲਬਤ
ਵਧੀਆ ਵਧੀਆ ਤੁਸੀਂ ਸੁਨਾਓ, ਹੋਰ ਘਰ ਪਰਿਵਾਰ ਠੀਕ ਐ।
ਸਭ ਵਧੀਆ ਜੀ, ਵਧੀਆ ਹੋਰ
ਕੀ ਕਰ ਰਹੇ ਹੋ?
ਬਸ ਬੈਠੇ ਸੀ ਵ ਵ ਇਹ ਕਰਦਿਆਂ ਨੂੰ ਪਰੇਸ਼ਾਨ ਹੋ ਰਹੇ ਸੀ ਵੀ ਕੀ ਖਾਨੈ ਕੀ ਬਣਾਨੈ ਹੋਰ ਰੋਟੀ ਰੂਟੀ ਖਾ ਲਈ ਤੁਸੀਂ
ਹਾਂਜੀ ਹਾਂਜੀ ਖਾ ਲਈ। ਖਾਣ ਲੱਗਿਆ ਬਸ ਦੁਪਹਿਰ ਦੀ ਖਾਈਏ ਰੋਟੀ ਬਸ ਹਾਂਜੀ।
ਹੋਰ
ਹਾਂਜੀ।
ਵਾਈ ਵਾਹ ਘਰ ਦਿਆਂ ਨਾਲ ਗੱਲ ਕਰਦਿਆਂ ਸੀ। ਮੈਂ ਕਿਹਾ ਕੁਝ ਫਾਸਟ ਫੂਡ ਵਗੈਰਾ ਮੋਮੋਜ਼ ਟਾਈਪ ਬਨਾ ਲਓ। ਵੀ ਵਾਰ ਫਿਰ ਘਰਦਿਆਂ ਨਾਲ ਲੜਾਈ ਹੋ ਗਈ ਥੋੜੀ, ਮੰਮੀ ਬੋਲਣ ਲੱਗ ਗਈ ਬਈ ਕਿ ਫਾਸਟ ਫੂਡ ਵਗੈਰਾ ਨਹੀਂ ਖਾਣਾ ਚਾਹੀਦਾ।
ਅੱਛਾ, ਤੁ ਅੱਛਾ, ਤੁਸੀਂ ਇਹ ਟੋਪੀਕ ਦੀ ਗੱਲ ਕਰਨੀ ਫਾਸਟ ਫੂਡ
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ। ਇਹ ਵਾ ਬਾਈ ਮੈਂ ਗੱਲ ਕਰ ਰਿਹਾ ਸੀ। ਬਈ ਫਾਸਟ ਫੂਡ ਸਹੀ ਨਹੀਂ ਹੁੰਦਾ। ਬਾਈ, ਮਈ ਮੰਮੀ ਬੋਲ ਰਹੀ ਸੀ। ਮੈਂ ਕਿਹਾ ਕਦ ਤਕ ਰੋਜ਼ ਦਾਲ ਰੋਟੀ- ਦਾਲ ਰੋਟੀ ਕਦੀ-ਕਦਾਰ ਚੱਲਦਾ ਥੋੜ੍ਹਾ ਅ ਬੁਤ, ਪਰ ਏ ਨਹੀਂ, ਐਕਸਸ ਅਮਾਊਂਟ ਜ਼ਿਆਦਾ ਹੋ ਜਾਂਦਾ ਐ। ਪਰ ਥੋੜਾ ਬਹੁਤ ਤਾਂ ਚੱਲਦਾ ਈਏ।
ਸੰਡੇ ਇਕ ਪੁਰੀ ਆਦੇ, ਭਟੂਰੇ ਨ ਹੋਰ, ਜ਼ਿਆਦਾਅੱਜ ਕੱਲ ਦੇ ਯੂਥ ਰੋਜ਼ ਹੀ ਖਾਣ ਲੱਗਦੇ, ਮੇਰੇ ਹਿਸਾਬ ਨਾਲ ਰਾਤੀ ਜਾਂਦੇ ਨੇ ਰੋਜ਼ ਅੱਜ ਆਪਾਂ ਜੇਹਾਂ ਜਿਆ ਖਾ ਲਿਆ ਨਾ ਜੀ। ਬਹੁਤ ਜ਼ਿਆਦਾ
ਬਿਲਕੁੱਲ ਸਹੀ ਗੱਲ ਹੈ। ਫਿਰ-ਫਿਰ ਉਹ ਦਾ ਕੋਲੈਸਟੋਲ ਵਗੈਰਾ ਵੱਧ ਜਾਂਦਾ। ਹਾਂਜੀ
ਹੈਲੋ।
ਹੈਲੋ।
ਹਾਂਜੀ-ਹਾਂਜੀ, ਭਾਜੀ ਬੋਲੋ। ਹੈਲੋ।
ਹੈਲੋ। ਹਾਂਜੀ ਮੈਂ ਕੇਹਾ ਸੀ। ਕਿੰਨਾ ਲੰਮ ਕਿੰਨਾ ਗੰਦਾ ਪਾਣੀ ਹੁੰਦਾ। ਉਹਦੇ ਚ ਪਤਾ ਕੀ ਕੀ ਕੀ ਪਾਇਆ ਦ ਸਾਡੇ
ਸਹੀ ਏ-ਸਹੀ ਏ -ਸਹੀ ਏ ਗੱਲ ਹੈ। ਸਹੀ ਗੱਲ ਹੈ ਜੀ। ਪਤਾ ਨੀ ਕਿਹੜੇ ਟਾਈਪ ਦਾ ਰਿਫਾਇਡ ਯੁਜ਼ ਕਰ ਰਹੇ ਨੇ ਕਿੰਨੇ ਵਾਰੀ ਯੂਜ ਕਰ ਰਹੇ ਨੇ ਇੱਕ ਕੁਵਾਰ ਕਿੰਨੇ ਵਾਰੀ ਪੇਲਦੇ ਇਹਨਾ ਨੂੰ
ਨਾ ਜੇ ਆਪਣੇ ਘਰ ਬਣਾਓ ਸ-ਆਪਣੇ ਆਪ ਸਾਹਮਣੇ ਬਣਾਓ। ਇਮਲੀ ਦਾ ਘੋਲ ਕਿੰਨਾ ਵਧੀਆ ਪਾਣੀ ਬਣਦਾ, ਅੱਜ ਕੱਲ ਬਾਹਰੋਂ ਗੋਲਗੱਪੇ ਵੀ ਬਾਰੋ ਅੱਜ -ਕੱਲ
ਗੱਲ ਛੱਡੋ ਇੱਕ ਇੱਕ ਦੁੱਧ ਦੇ ਮਿਲਾਵਟ ਹੈਗੀ ਹੈ। ਤੇ ਬਾਕੀ ਹੋਰ ਕਿਹੜੀ ਚੀਜ਼ ਇਹ ਨਹੀਂ ਹੋ ਸਕਦੀ। ਜਦ ਦੁੱਧ ਦੇ ਵਿੱਚ ਵੀ ਦੇ ਮਿਲਾਵਟ ਪਾਣੀ ਮਿਲਾ ਜਾਂਦੇ ਐ‌। ਤੇ ਹੋਰ ਕੀ ਬਰਗਰ, ਤੁਹਾਡੇ ਉਹ ਏਨ ਸ਼ੁੱਧ ਦੇਸੀ ਘੀ ਦੇ ਥੋੜੇ ਪੜਨਾ ਬਣਦੇ ਹੋਣਗੇ। ਬਰਗਰ, ਚੋਮੀਨ ਵਗੈਰਾ। ਬਸ ਜੀ। ਘਰ ਦਾ ਖਾਓ ਖਾਣਾ, ਸਭ ਤੋਂ ਵਧੀਆ ਹੁਣ ਤੁਸੀਂ ਪੁਰਾਣੇ ਟਾਈਮ ਦੇ ਬੰਦੇ ਵੇਖ ਲੋ! ਉਹ ਘਰ ਦੀ ਰੋਟੀ ਖਾ ਕੇ ਤੇ ਅੱਜ ਤੱਕ ਸੱਤਰ-ਅੱਸੀ ਸਾਲ ਤੱਕ ਜਿੰਦਾ ਨੇ। ਹੈਲੋ। ਹੈਲੋ। ਹੈਲੋ ਹਾਂਜੀ
ਹਾਂਜੀ ਹੈਲੋ। ਹੁਣ ਤੁਸੀਂ ਵੀ ਵੇਖਿਆ ਹੋਣਾ, ਅੱਜ -ਕੱਲ੍ਹ ਬੰਦੇ ਬੰਦੇ ਜਿਹੜੇ ਸਮੋਸੇ ਖਾਂਦੇ ਨੇ, ਇੰਨੇ ਗੰਦੇ ਤੇਜ਼ ਤਲੇ ਹੁੰਦੇ ਹੈ ਨਾ ਜੀ।
ਹਾਂਜੀ। ਹਣ ਤੁਸੀਂ ਪੁਰਾਣੇ ਬੰਦੇ ਹੀ ਵੇਖ ਲਓ। ਸੱਤਰ-ਅੱਸੀ ਸਾਲ ਦੇ ਐਵੇਂ ਥੋੜੇ ਨਾ ਹਜੇ ਤੱਕ ਜਿਉਦਾ ਹੈਗਾ ਨੇ, ਪੁਰਾਣੀ ਖੁਰਾਕਾਂ ਖਾਦੀਆਂ ਵੀਆਂ ਹਨ। ਣੇ ਬੰਦਿਆਂ ਨੇ ਪੁਰਾਣੇ ਬੰਦੇ ਤਹੀ ਤੇ ਸੱਤਰ- ਅੱਸੀ ਸਾਲ ਤੱਕ ਚਲ ਰਹੇ ਨੇ, ਦੇਸੀ ਘੀ ਦੇ ਪੀਪੇ ਖਾਧੇ ਨੇ ਹਾਂਜੀ।
ਹਾਂਜੀ। ਜਿੰਨੀ ਡਾਇਟ ਵਧੀਆ ਹੋਏਗੀ। ਬਸ ਧਿਆਨ ਦਿੰਦੇ ਨੇ ਬਿਲਕੁਲ ਫਟ ਰਹਿੰਦੇ ਨੇ ਆਪਣਾ ਡਾਇਟ ਖਾਂਦੇ ਨੇ ਰੋਜ਼ ਐਕਸਰਸਾਈਜ ਕਰਦੇ ਨੇ ਹੈ ਨਾ ਜੀ। ਆਪਣੀ ਬੋਡੀ ਦਾ ਵੀ ਧਿਆਨ ਦਿੰਦੇ ਨੇ ਹੈ ਨਾ ਸਹੀ ਗੱਲ ਆ। ਹੈ ਨਾ ਜੀ ਆਪਣੀ ਬੋਡੀ ਦੇ ਧਿਆਨ ਰੱਖੋ ਹੈ ਨਾ ਜੀ। ਵਧੀਆ ਗੱਲ ਹੈ ਫਿਰ ਤਾਂ। ਤੁਸੀਂ ਵੇਖਆ ਹੋਣਾ ਆਪਣੀ ਬੋਡੀ ਫਿਟ ਰਹੇਗੀ। ਨਾਲ ਅੱਜ ਕੱਲ ਡਾਇਟ ਡੂਇਟ ਖਾਓ ਆਪਣੀ। ਪਨੀਰ ਵਗੈਰਾ ਖਾਓ ਹੈ ਨਾ ਜੀ। ਫਿਟ ਰਹੋ। ਹੈ ਨਾ ਜੀ ਹੋਰ
ਬਾਈ ਚੱਲ ਰਿਹਾ ਜੀ। ਐਵੇਂ ਥੋੜੇ ਨਾ ਮਥ ਬਈ ਅੱਜ ਕੱਲ੍ਹ ਦੇ ਟਾਇਮ ਵਿੱਚ ਬ ਲਾਸਟ ਬੰਦਾ ਸੱਠ ਸਾਲ ਤੱਕ ਜੀ ਸਕਦਾ ਹੈ ਫਾਸਟ ਫੂਡ ਦੇ ਜ਼ਮਾਨੇ ਅੱਛਾ ਉਸ ਤੋਂ ਬਾਅਦ ਨੀ ਹੁਣ ਪੁਰਾਣੇ ਟੈਮ ਦੇ ਬੰਦੇ ਐਵੇਂ ਥੋੜੇ ਨਾ ਸੱਤਰ, ਅੱਸੀ, ਨੱਬੇ ਸੌ ਏਕ ਸੌ ਦਸ। ਲਾਸਟ ਚਲ ਜਾਂਦੇ ਸੀ ਔਰ ਅੱਜ ਦੀ ਟਾਈਮ ਪੰਜਾਹ ਵੀ
ਹਾਂਜੀ ਬਿਲਕੁਲ ਸਹੀ ਗੱਲ। ਤੁਸੀਂ ਅਹੀ ਹਾਲ ਵੇਖਿਆ ਹੋਣਾ। ਇੰਨਾ ਅੱਜ ਕਲ ਬਹੁਤ ਜਿਆਦਾ ਚਲ ਗਿਆ ਨਸ਼ਾ ਮੇਰੇ ਹਿਸਾਬ ਨਾਲ ਨਾ ਜੀ।
ਹਾਂਜੀ - ਹਾਂਜੀ ਸਭ ਐਵੇਂ ਹੈ ਜੀ ਬ ਤੇਲ ਏ ਮਿਲਾਵਟਾਂ ਬਰਗਰ, ਚੌਮਿਨ ਸਭ ਮਿਲਾਵਟੀ ਮਾਲ ਹੁੰਦਾ ਏ ਜੀ। ਬ ਪਤਾ ਨੀ ਲੱਗਦਾ ਕਿੰਨਾ ਜਾ ਰਿਹਾ। ਕਿੰਨਾ ਨਹੀਂ ਜਾ ਰਿਹਾ। ਬ ਬੰਦੇ ਖਾਈ ਖਲੋਤੇ ਨੇ ਖਾਈ ਖਲੋਤੇ। ਉਹਨਾਂ ਨੇ ਨੀ ਪਤਾ ਬਈ ਸਾਡਾ ਨੁਕਸਾਨ ਹੋ ਰਿਹਾ ਹਾਂ ਕਬ ਹੋ ਰਿਹਾ। ਆਪਣੀ ਬੋਡੀ ਨੂੰ ਉਹ ਨੀ ਕਰਦੇ, ਮੇਨਟੇਨ ਨੀ ਕਰਦੇ ਆਪਣੀ ਕੇਅਰ ਨੀ ਕਰਦੇ ਸਭ ਤੋਂ ਵੱਡੀ ਗੱਲ ਹੈ ਜੀ।
ਹਾਂਜੀ, ਹਾਂਜੀ -ਹਾਂਜੀ ਰੀਚ ਹਾਂਜੀ ਅੰਕਲ ਛੋਲੇ ਭਟੂਰੇ ਵਗੈਰਾ ਕਿੰਨੇ ਗੰਦੇ ਤੇਲ ਵਿੱਚ ਤੱਲੇ ਹੁੰਦੇ ਹਨ ਸਾਨੂੰ ਪਤਾ ਕਿਹੜੇ ਟਮਾਟਰ ਨਾਲ ਤੜਕਾ ਲਾਂਦੇ ਨੇ ਹੈ ਨਾ ਜੀ।
ਪਹਿਲੇ ਕੌਣ ਪੁੱਛਦਾ ਸੀ ਛੋਲੇ ਭਟੂਰੇ ਨੂੰ। ਪਤਾ ਹੀ ਨਹੀਂ ਹੁੰਦਾ ਸੀ ਕੀ ਹੁੰਦੇ ਛੋਲੇ ਭਟੂਰੇ।
ਅੱਜ ਕੱਲ ਤਾਂ ਹਰ ਸਡੇ ਰੋਜ਼ ਸ਼ੋਲੇ, ਭਟੂਰੇ, ਨਾਂਨ। ਹੋਰ ਕੁਛ ਨ ਰੋਟੀ ਬਣਦੀ ਨੀ ਘਰ। ਅੱਜ ਕੱਲ ਤਾਂ ਰਾਤੀ ਰਾਤੀ ਜਦ ਰਾਤੀ ਹੁੰਦੀ ਆ ਨਾ ਰਾਤ ਨੂੰ -ਰਾਤ ਨੂੰ ਰੋਟੀ ਨੀ ਖਾਂਦੇ ਘਰ। ਸਿੱਧਾ ਬਾਹਰੋਂ ਖਾ ਕੇ ਆ ਜਾਏਗੇ ਬਾਹਰੋਂ ਖਾ ਕੇ ਆ ਜਾਗੇ ਮੈਦਾ ਮੁੱਦਾ ਪਤਾ ਨਹੀ ਉਹ ਫਿਰ ਬਾਅਦ ਚ ਨੁਕਸ
ਹਾਂਜੀ -ਹਾਂਜੀ ਹਾਂਜੀ ਸਭ ਤੋਂ ਜਲਦੀ ਔਰ ਸਭ ਤੋਂ ਪਹਿਲੇ ਪੇਟ ਤੇ ਇੰਪੈਕਟ ਮਾਰ। ਜੌ ਅੰਦਰ ਆਂਤਾਂ ਵਗੈਰਾ ਜਿਹੜੀਆਂ ਹੁੰਦੀਆਂ ਨਾ ਹਾਂਜੀ -ਹਾਂਜੀ ਨੀਰਾ ਮੈਦਾ ਨੀਰਾ ਮੈਦਾ ਹੁੰਦਾ ਜੀ ਇਹ ਨਾ ਕਦੀ ਮਹੀਨੇ ਚ ਇੱਕ ਵਾਰ, ਇੱਕ ਦੋ ਵਾਰ ਚੱਲੇ ਉਹ ਸਹੀ ਹੈ। ਪਰ ਐ ਨੀ ਬੰਦਾ ਰੋਜ਼। ਖਾ ਰਿਹਾ ਉਹ ਤੇ ਬਿਲਕੁਲ ਗ਼ਲਤ ਹੋ ਗਿਆ ਨਾ ਫਿਰ। ਹਾਂਜੀ। ਇੱਕ ਅਦ ਇੱਕ ਅੱਧੀ ਵਾਰ ਬੰਦਾ ਖਾਂਦਾ ਫੇਰ ਸਹੀ ਲੱਗਦਾ। ਪਰ ਜ਼ਿਆਦਾ ਬੰਦਾ ਖਾਏ ਨਾ ਉਹ ਜ਼ਿਆਦਾ ਖ਼ਰਾਬ ਹੋ ਜਾਂਦਾ ਏ ਫੇਰ। ਹੈਲਥ ਨੂੰ।
ਹਾਂਜੀ -ਹਾਂਜੀ ਹਫ਼ਤੇ ਚ ਇੱਕ ਵਾਰੀ ਖਾਓ ਆਰਾਮ ਨਾਲ। ਕੋ ਜ਼ਿਆਦਾ ਵੀ ਨਾ ਹੋ ਵਈ। ਇਨਾ ਵੀ ਨਾ ਇੰਜ ਕਰੋ ਜਿੰਨੀ ਸਾਨੂੰ ਖਾ ਸਕਦੇ ਨਾ ਜਾਂ
ਹਾਂਜੀ- ਹਾਂਜੀ- ਹਾਂਜੀ ਜਿੰਨਾ ਡਾਇਜਸਟ ਹੋ ਸਕਦਾ ਓਨਾ ਖਾਣਾ ਚਾਹੀਦਾ ਸਾਨੂੰ। ਵੈਸੇ ਤੇ ਮੇਰੇ ਹਿਸਾਬ ਨਾਲ ਖਾਣਾ ਹੀ ਨਹੀਂ ਚਾਹੀਦਾ ਥੋੜ੍ਹਾ ਬਹੁਤ ਹੈ ਕਦੀ ਕਧਾਰ ਵਡ। ਤੇ ਪਾਰਟੀ ਵਗੈਰਾ ਕਿਉਂ ਕਿ ਆਣੀ ਦੋ ਤਿੰਨ ਮਹੀਨਿਆਂ ਬਾਅਦ ਉਹਦੇ ਤੇ ਚੱਲ ਜਾਂਦਾ।
ਹਮ
ਬਰਥਡੇ ਪਾਰਟੀ ਬਰਥਡੇ ਪਾਰਟੀ ਵਗੈਰਾ ਤੇ ਵਧੀਆ ਲੱਗਦਾ ਕਿੱਟੀ ਪਾਰਟੀ ਵਗੈਰਾ ਜਿਹੜੀ।
ਹਾਂਜੀ -ਹਾਂਜੀ -ਹਾਂਜੀ ਉਹ ਵੀ ਸਹੀ ਗੱਲ ਹੈ। ਕੋਸ਼ਿਕ ਹੈ।
ਔਰ ਇੱਕ ਇੱਕ ਚੀਜ਼ ਕੋਲਡ ਡਰਿੰਕ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ। ਦੀ ਹੈ ਚਾਹੇ ਉਹ ਜਿਹੋ ਜੀ ਮਰਜ਼ੀ ਹੈਗੀ ਹੈ ਉਹਦੇ ਸਭ ਤੋਂ ਜ਼ਿਆਦਾ ਸ਼ੂਗਰ ਹੁੰਦੀ ਹੈ ਜੀ। ਉਹ ਵੀ ਬਹੁਤ ਨੁਕਸਾਨ ਕਰਦੀ ਕੋਲਡ ਡਰਿੰਕ ਤੂਹਾਨੂੰ ਆ ਲੋਕ ਵਿਆਵਾਂ ਵਿਚ। ਚ ਪੇਲ ਜਾਂਦੇ ਨ ਆਓ ਜੀ ਲੋ ਜੀ ਕੋਲਡ ਡਰਿੰਕ ਸਰਵ ਕਰ ਦਿੰਦੇ ਨੇ। ਅੱਗੇ ਸਭ ਤੋਂ ਗਲਤ ਗੱਲ ਐ ਜੀ, ਕੋਲਡ ਡਰਿੰਕ ਪੀਣਾ ਤੇ ਹੈਲੋ। ਹਾਂਜੀ ਭਾਜੀ, ਆਵਾਜ਼ ਨੀ ਆ ਰਹੀ। ਹੈਲੋ। ਹੈਲੋ। ਆਵਾਜ਼ ਨਹੀਂ ਆ ਰਹੀ ਤੁਹਾਡੀ, ਤੁਹਾਡਾ ਸ਼ਾਇਦ ਨੈਟਵਰਕ ਸਲੋ
ਅੱਛਾ ਜੀ ਚਲੋ, ਮੈਂ ਕਿਹਾ ਰਿਹਾ ਸੀ ਅੱਜ ਕੱਲ ਜਿਵੇਂ ਕੋਲਡ ਡਰਿੰਕ ਬੜੀ ਬੇਕਾਰ ਉਹਦੇ ਬਹੁਤ ਗਲਤ ਗੱਲ
ਹਾਂਜੀ-ਹਾਂਜੀ। ਕੋਲਡ ਡਰਿੰਕ, ਕੋਲਡ ਡਰਿੰਕ ਸਭ ਤੋਂ ਜ਼ਿਆਦਾ ਨੁਕਸਾਨ ਕਰ
ਹਾਂਜੀ, ਤੁਸੀਂ ਕੋਲਡ ਡ੍ਰਿੰਕ ਲਗਾਓ ਪੀਓ ਕਿ ਨਾਮ ਐ। ਕੋਲਡ ਡਰਿੰਕ ਦੀ ਜਗ੍ਹਾ ਤੁ ਤੁਸੀਂ ਉਹ ਪੀਓ ਕਿ ਨਾਮ ਏ, ਉਹ ਆਪਣਾ ਘਰ ਦਾ ਨਿੰਬੂ ਪਾਣੀ ਬਣਾ ਕੇ
ਹਾਂਜੀ, ਹਾਂਜੀ-ਹਾਂਜੀ। ਠੰਡਾਈ ਸਭ ਤੋਂ ਵੱਧੀਆ ਗੱਲ ਹੈ। ਠੰਡਾਈ ਪੀਓ, ਆਪਣੀ ਘਰ ਦੀ।
ਠੰਡਾਈ ਵਗੈਰਾ ਹੈਨਾ ਜੀ, ਵਧੀਆ ਚੀਜ਼ ਹੈਗੀ ਆ ਹੈਨਾ ਜੀ। ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਨੇ ਪੀਣ ਨੂੰ, ਹਾਂ ਤਾਕਤ ਤਾਂ ਹਮ।
ਅੱਜ-ਕੱਲ, ਹਾਂਜੀ। ਅੱਜ-ਕੱਲ ਦੇ ਬੰਦਿਆਂ ਨੂੰ ਕੀ ਪਤਾ ਠੰਡਾਈ ਕੀ ਹੁੰਦੀ ਹੈ। ਨਾਨਾ ਹੀ ਨਹੀ ਪਤਾ ਠੰਡਾਈ ਵਗੈਰਾ। ਸਰਦਾਈ ਕੀ ਹੁੰਦੀ ਏ, ਉਹ ਪੁਰਾਣੇ ਟਾਈਮ ਵਿੱਚ ਇਹੀ ਤੇ ਚੱਲਦਾ ਸੀ ਕੋਲਡ ਡਰਿੰਕ ਦੀ ਜਗ੍ਹਾ, ਸ਼ਰਦਾਈ ਵੱਡਾ ਗਲਾਸ ਭਰ ਕੇ ਦਿੰਦੇ ਦੇ ਹੀ ਕਰਦੇ। ਲੋਓ ਜੀ, ਪੀਓ
ਅੱਜ-ਕੱਲ, ਅੱਜ-ਕੱਲ ਤੁਸੀਂ ਨਿੰਬੂ ਨਿੰਬੂ ਪਾਣੀ ਵਗੈਰਾ ਪੀਓ ਜਲਦੀ ਨਾਲ, ਜਿਹੜੀ ਵਧੀਆ ਚੀਜ਼ ਹੁੰਦੀ, ਉਹ ਪੀਓ ਠੰ ਠੰਡੇ ਅੰਦਰੋਂ ਠੰਡਾ ਲੱਗਦਾ ਸਾਨੂੰ ਹੈਨਾ ਜੀ। ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ, ਵੈਸੇ ਫਾ ਫਾਸਟ ਫੂਡ ਤੇ ਘੱਟ ਹੀ ਖਾਓ, ਮੇਰੇ ਹਿਸਾਬ ਨਾਲ ਘਰ ਦਾ ਬਣਾਇਆ ਖਾਓ। ਰੋਟੀ ਖਾਓ, ਪਨੀਰ, ਦਾਲ, ਹਰੀਆਂ ਸਬਜ਼ੀਆਂ ਖਾਓ ਜਿਹਦੇ ਚ ਤਾਕਤ ਤਾਕਤ ਚੀਜ਼ਾਂ ਖਾਓ, ਬਹੁਤ ਚੀਜ਼ਾਂ ਹੁੰਦੀਆਂ ਮੇਰੇ ਹਿਸਾਬ ਲਾਇਆ ਜੀ।
ਹਾਂਜੀ।
ਹੂੰ। ਕੋਲਡ ਡਰਿੰਕ, ਤੁਸੀਂ ਕਹਿ ਰਹੇ ਕੋਲ ਡਰਿੰਕ ਉਹ ਤਾਂ ਬੰਦ ਗਲਤ
ਬਿਲਕੁਲ ਸਹੀ ਗੱਲ ਹੈ ਹਾਂਜੀ, ਲੋਕ ਪ ਵੱਡੇ ਕਿਟੀ ਪਾਰਟੀ ਵਗੈਰਾ ਐਵੇਂ ਸ਼ੈਂਮਪੀਨ ਉਡਾਦੇ, ਨਸ਼ਾ ਵੀ ਬਹੁਤ ਕਰਦੇ ਨੇ ਬੰਦੇ ਆ ਉੱਧਰ ਸਿਗਰੇਟ ਵਗੈਰਾ ਪੀਂਦੇ ਨੇ ਪਰ ਸਾਰੀ ਬੋਡੀ ਨੂੰ ਨੁਕਸਾਨ ਕਰਦੀ। ਆਪਣੀ ਜਦ ਤੱਕ ਆਪਣੀ ਬੋਡੀ ਸਹੀ ਹੈ ਨਾ ਜਾਨ ਏ ਤੇ ਜਹਾਨ ਏ। ਇਹ ਗੱਲ ਹੈ।
ਅਗਰ ਜਾਨ ਐ, ਨਾ ਤੋ ਉਹ ਜਹਾਨ ਐ। ਬਿਲਕੁਲ ਸਹੀ ਗੱਲ ਐ। ਹਾਂਜੀ-ਹਾਂਜੀ। ਹੋਰ ਸੁਣਾਓ ਭਾਈ ਯ ਮੈਦਾ ਮੁੱਦਾ ਨਹੀਂ ਖਾਣਾ ਚਾਹੀਦਾ। ਘਰ ਦੇ ਵੀ ਮਨਾ ਕਰਦੇ ਨੇ ਫੇਰ ਵੀ ਕਦੀ ਕਦਾ ਖਾ ਲਈ ਦਾ ਹੁੰਦਾ ਹੀ ਏ।
ਹੈਲੋ। ਹੈਲੋ, ਹਾਂਜੀ ਭਾਜੀ। ਹੈਲੋ। ਕਿ ਵਾ ਘਰ ਦੇ ਵੀ ਮਨਾ ਕਰਦੇ ਨੇ ਖਾਣ ਵਗੈਰਾ ਨੂੰ ਫੇਰ ਵੀ ਆਪਾਂ ਕਦੀ ਕਦਾਰ ਚੋਰੀ ਛੁ
ਹੈਨਾ ਜੀ ਜਿਹੜੀ ਚੀਜ਼ ਹੈ। ਹਾਂਜੀ ਜਿਹੜੀ ਚੀਜ਼ ਹੈਲਦੀ ਹੋਏ ਉਹ ਖਾਓ
ਹਾਂਜੀ-ਹਾਂਜੀ। ਫਰੂਟ ਸਭ ਤੋਂ ਵੱਡੀ ਗੱਲ, ਫਰੂਟ ਨੀ ਅੱਜ-ਕੱਲ੍ਹ ਬੱਚਾ ਦੀ ਯੂਥ ਫਰੂਟ ਨਹੀਂ ਖਾਂਦੀ ਫਰੂਟ ਉਹਨਾਂ ਨੂੰ ਸ, ਹਾਂਜੀ-ਹਾਂਜੀ ਉਹਨਾਂ ਨੂੰ ਸੇਵ ਅੱਗੇ ਕਰਦੋ, ਕਹੇਗੀ ਨਾ ਜੀ ਸੇਵ ਨੀ ਖ ਖਾਣਾ ਹੋਰ ਵਾ ਫਾਸਟ ਫੂਡ ਅੱਗੇ ਕਰਦੋ ਇੱਕ ਜਗ੍ ਫ ਜ ਫਾਸਟ ਫੂਡ ਸਭ ਤੋਂ ਪਹਿਲੇ, ਫਾਸਟ ਫੂਡ ਖਾਣਗੇ ਉਹ
ਚਲੋ, ਚਲੋ ਭਾਜੀ ਚੰਗਾ ਲੱਗਿਆ ਮੈਨੂੰ ਤਾਡੇ ਨਾਲ ਗੱਲ ਕਰਕੇ ਬਾਦ ਚ' ਗੱਲ ਕਰਦੇ
ਓ ਓਕੇ ਜੀ ਭਾਜੀ, ਠੀਕ ਹੈ ਜੀ